ਹੋਰ ਸਤ ਸ਼੍ਰੀ ਅ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੱਟ ਕੱਟ ਆ ਰਹੀ ਹੈ ਕੱਟ ਆ ਰਹੀ ਹੈ ਇੱਕ ਮਿੰਟ ਮੈ ਕੀਰਤਨ ਕੀਰਤਨ ਦੀ ਅਵਾਜ਼ ਘੱਟ ਕਰਦੀ ਆ ਹਾਂ ਹੁਣ ਆਈ ਹੁਣ ਆਈ ਆਵਾਜ।
ਇੱਕ ਮਿੰਟ ਰੁਕੋ ਨਹੀਂ ਤੇੇ। ਸੀ
ਉਹ ਤੇਰਾਂ ਚੌਦ ਪੰਜਾ ਸੋਲਾਂ ਸਤਾਰਾਂ ਬਾਈ ਹੈਲੋ। ਹੈਲੋ। ਹ
ਹੈਲੋ।
ਹਾਂਜੀ ਆਈ ਅਵਾਜ।
ਹਾਂਜੀ ਹਾਂਜੀ ਆ ਗਏ
ਹੋਰ ਕੀ ਕਰਦੇ ਪ ਸੀ ਤੁਸੀਂ ਬ ਠੀਕ ਆ ਤੁਸੀਂ ਸੁਣਾਓ ਹਮ।
ਧੀਏ
ਅੱਛਾ ਤੇ ਹਾਂ ਮੈਂ ਵੀ ਫਰੀ ਬੈਠੀ ਰਹੀ ਸੀ। ਤੇ ਮੈਂ ਕਿਹਾ ਚਲੋ ਕਲ ਹੀ ਕਰ ਲੈਂਦੇ ਆ ਹੋਰ ਅੱਜ ਕੀ ਖਾਧਾ ਫੇਰ। ਚ
ਅੱਜ ਆਲੂ ਬੈਂਗਨ ਦੀ ਸਬਜ਼ੀ ਖਾਧੀ ਸੀ।
ਅੱਛਾ ਆਲੂ ਬਗਣ ਬਾਣੀਆ ਏ ਸੀ ਅੱਜ ਹੋਰ ਸਕੂਲ ਗਏ ਤੇ ਕਾਲਜ ਵਗੈਰਾ।
ਹਾਂਜੀ ਸਕੂਲ ਗਈ ਸੀ ਤੁਸੀਂ ਕੀ ਬਣਾਇਆ ਸੀ।
ਮੈਂ ਅੱਜ ਮਾਂ ਰਾਜਮਾਂ ਚਾਵਲ ਬਣਾਏ ਰਹੇ ਸੀ ਮੈਂ ਅੱਜ ਹਾਂ।
ਰਜਮਾ ਚਾਵਲ
ਨਹੀਂ ਮੈਂ ਅੱਜ ਬਣਾਏ ਸੀ ਰਾਜਮਾਂ ਚਾਵਲ ਬਣਾਏ ਸੀ ਹੁਣ ਰਾਤੀ ਕਰੇਲੇ ਦੀ। ਸਬਜ਼ੀ ਦੇ ਨਾਲ ਦਾਲ ਬਣਾਵਾਂਗੇ ਮੂੰਗੀ ਦੀ। ਹੋਰ ਉਧਰ ਮੌਸਮ ਮੌਸਮ ਹਾਂ ਤੇ ਮੌਸਮ ਕਿ ਵੈ ਦਾ ਉਧਰ।
ਇੱਥੇ ਕਦੀ ਧੁੱਪ ਹੈ ਕਦੀ ਛਾਂ ਹੈ। ਬਸ ਠੀਕ ਠਾਕ ਹੈ ਮੌਸਮ ਏਥੇ ਵੀ ਹਾਂਜੀ ਤੁਸੀਂ ਦੱਸੋ। ਕ
ਬਸ ਇੱਧਰ ਤੇ ਬੜੀ ਇੱਧਰ ਵੀ ਗਰਮੀ ਪੈਲ ਰਹੀ ਹੈ ਬੜੀ ਜਿਆਦਾ। ਮੌਸਮ ਦੋ ਦਿਨ ਤਿੰਨ ਦਿਨ ਹੋਆ ਬਾਰਿਸ਼। ਨ ਹੋਈ ਹੈ ਇੱਧਰ ਵੀ ਤੇ ਘਰ ਵੀ ਕਾਫ਼ੀ ਪੈ ਇੱਧਰ ਵੀ। ਹੋਰ ਮੰਮੀ ਕੀ ਕਰ ਰਹੇ ਨੇ।
ਮੰਮੀ ਬਜ਼ਾਰ
ਹਾਂ ਗਰਮੀ ਤੇ ਹੈ ਦੋ ਤਿੰਨ ਦਿਨ ਹੋ ਇੱਧਰ ਵੀ ਗਰਮੀ ਅੱਛਾ ਬਜ਼ਾਰ ਨੇ।
ਅੱਛਾ ਹਾਂਜੀ।
ਹਮ ਹੋਰ ਸੁਣਾਓ ਤੁਸੀਂ ਕੋਈ।
ਹੋਰ ਦੱਸ?
ਬਾਸ ਅਸੀਂ ਤਾਂ ਠੀਕ ਹੈਗੇ ਆਂ।
ਹਾਂਜੀ।
ਹੂੰ। ਰਾਤੀ ਕੀ ਕੀਤਾ ਪੂਰਾ-ਪੂਰਾ ਦਿਨ ਤੂਸੀ ਆੱਜ?
ਅੱਜ ਮੈਂ ਸੂਕੂਲ ਗਈ ਸੀ ਤੇ, ਸੂਕੂਲ ਤੋਂ ਆਨ ਦੋ ਬਾਦ ਰੋਟੀ-ਰੂਟੀ ਖਾੱਦੀ ਚਾਅ ਪੀ ਕੇ ਥੋੜੀ ਦੇਰ ਮੋਬਾਈਲ ਵੇਖੇਆ। ਫੇਰ-ਫੇਰ ਦੁਬਾਰਾ ਚਾਅ ਬਨਾਈ। ਫੇਰ-ਫੇਰ ਮੋਬਾਈਲ ਵੇਖੇਆ। ਫੇਰ ਤੂਆਡੇ ਨਾਲ ਗੱਲ ਕਾਰ ਰੀ ਆਂ। ਕੌਲ, ਨਈ ਐਥੇ ਦੂਰ ਏ, ਸਾਡੇ ਘਾਰ ਤੋਂ, ਨਈ, ਗੁਰਦੁਆਰੇ ਜਾਨੇ ਆਂ, ਦੂਰ ਏ ਘਾਰ ਤੋਂ ਸਾਡੇ।
ਅੱਛਾ-ਅੱਛਾ, ਠੀਕ-ਠੀਕ, ਹੋਰ ਬਈਆ ਬੈਨ ਕੀ ਕਾਰ ਰੇ ਨੇ, ਭੈਨ-ਭਰਾ ਕੀ ਕਰਦੇ ਪਏ ਨੇ ਤੋਡ
ਭੈਨ ਕੋਚਿੰਗ ਗਈ ਦੀ ਏ, ਛੋਟੀ ਏ ਮੈਰ ਤੋਂ। ਦੱਸ ਸਾਲ ਛੋਟੀ ਹੈਗੀ ਨਾ ਫ
ਅੱਛ-ਅੱਛਾ, ਹੋਰ? ਆਪਾਂ ਕੀ ਕਾਰ ਰੇ ਨੇ? ਅੱਛਾ ਮੱਮਾ ਬਜਾਰ ਗਏ ਹੋਏ ਐ? ਤੂਆਨੂੰ ਕੀ-ਕੀ ਬਨਾਨਾ ਆਂਦੈ?
ਹਾਂਜੀ।
ਮੈਂ ਕੈ ਰੀਆਂ, ਤੁਆਨੂੰ ਕੀ-ਕੀ ਬਨਾਨਾ ਆਂਦੈ, ਕੋਈ ਕੋਈ ਛੇ ਕੋਈ ਐੱਸੀ ਚੀਜ, ਜੇੜੀ ਤੂਆਨੂੰ ਆਂਦੀ ਹੋਏ ਬਨਾਨੀ? ਓਦੀ ਕੋਈ ਰੈਸੀਪੀ ਵਗੈਰਾ ਦੱਸੋ? ਅੱਛ-ਅੱਛ, ਟੇਠੇ ਕੋਈ ਫੇਵਰੇਟ ਚੀਜ, ਜੇੜੀ ਤੂਸੀ ਖੁਦ ਬਨਾ ਕੇ ਖਾਨਾ ਚ੍ਹਾਂਦੇ ਓ? ਓਦੀ ਕੋਈ ਰੈਸੀਪੀ ਦੱਸੋ ਮੈਨੂੰ?
ਫਾਸਟ-ਫੂਡ ਈ ਐ ਜਾਦਾਤਰ ਤੇ ਖੁੱਦ ਬਨਾ ਕੇ ਜੇੜੀ ਖਾਂਦੀ ਆਂ।
ਓ ਕੇੜੀ ਮਤਲਬ ਕੇੜੀ ਚੀਜ, ਜੇੜੀ-ਜੇੜੀ ਤੂਸੀ ਸਬ ਤੋਂ ਜਾਦਾ ਪਸੰਦ ਕਰਕੇ ਬਨਾਂਦੇ ਓ?
ਜਿਂਵੇ ਚੌਮੀਨ ਹੋ ਗੇਆ, ਪਾਸਤਾ, ਨੂਡਲਸ।
ਹੂੰ।
ਮੋਮੋਸ ਤਾਂ ਇੱਕ ਵਾਰੀ ਬਨਾਏ ਸੀਗੇ, ਏੱਕ-ਦੋ ਵਾਰ।
ਕਿਵੇਂ ਬਨਾਏ ਸੀ ਤੂਸੀ?
ਮੈਂ ਬਨਾਏ ਸੀ ਪੈਲੇ ਵੈਜੀੇਟੇਬਲਜ਼ ਪਾ ਕੇ, ਕੇਆ ਕੈਰਟ, ਅਚਾ ਸਿਮ ਸ਼ਿਮਲਾ ਮਿਰਚ ਐਂਦਾ, ਓ ਬਣਾਏਆਂ ਮਤਲਬ ਓਨਾਂ ਨੂੰ ਫਰਾ ਫਰਾਈ ਕਾਰਕੇ ਹਲਕਾ ਜੇਆ, ਤੇ ਲਸਨ ਵੀ ਓਦੇ ਚ ਈ ਪਾ ਤੇ ਲਸਨ, ਅਦਰਕ ਫਰਾਈ ਕਾਰਕੇ ਓ ਓਦੇ ਚ ਫੇਰ ਮਸਾਲਾ ਪਾ ਲੋ ਨਮਕ, ਮਿਰਚ ਹਾਂਜੀ।
ਉਹਨਾਂ ਨੂੰ ਫਰਾਈ ਕੀਤਾ ਸੀ ਜਾਂ ਸਟੀਮ ਕੀਤਾ ਸੀ, ਉਹਨਾਂ ਨੂੰ ਅੱਛਾ ਆਟੇ ਦੇ ਬਣਾਏ ਸੀ।
ਪਹਿਲੇ ਸਟੀਮ ਕਰਕੇ, ਫਿਰ ਫਰਾਈ ਕੀਤਾ ਸੀ।
ਅ-ਅੱਛਾ-ਅੱਛਾ।
ਹਾਂਜੀ।
ਹੋਰ ਚਾਓਮਿਨ ਕਿੰਝ ਬਣਾਉਂਦੇ ਓ ਤੁਸੀਂ?
ਚਾਓਮੀਨ ਨੂੰ ਬਾਊਲ ਮਤਲਬ ਬੋਇਲ ਕਰਕੇ, ਫਿਰ ਜਿਵੇਂ
ਚ ਇਹ, ਨਮਕੀਨ ਚਾਵਲ 'ਚ ਪੈਂਦੇ ਨੇ ਨਾ ਵੱਡੇ-ਵੱਡੇ ਪਿਆਜ਼।
ਹਾਂ, ਲੰਬੇ-ਲੰਬੇ ਪਿਆਜ਼ ਹੋ ਗਏ, ਪੱਤਾ ਗੋਭੀ ਵਗੈਰਾ ਹੋ ਗਈ। ਅੱਛਾ-ਅੱਛਾ।
ਵੈਜੀਟੇਬਲ ਨੂੰ, ਉਹਨਾਂ ਨੂੰ ਵੀ ਫਰਾਈ ਕਰਨੈ। ਫਰਾਈ ਤੋਂ ਬਾਅਦ ਔਰ ਮਸਾਲਾ ਪੈਣਾ, ਸੌਸ ਵਗੈਰਾ, ਵਿਨੇਗਰ ਹੋ ਗਿਆ।
ਹੂੰ।
ਤੇ ਇੱਕ ਹੋਰ-ਹੋਰ ਸੌਸ ਹੁੰਦੀ ਐ ਓ
ਚਿਲੀ ਸੋਸ ਹੋ ਗਈ, ਸੋਇਆ ਸੋਸ ਹੋ ਗਈ, ਠੀਕ-ਠੀਕ।
ਚਿਲੀ ਸੋਸ ਹਾਂਜੀ, ਬਲੈਕ ਕਲਰ ਦਾ ਹੁੰਦਾ ਨਾ ਉਹ‌‌। ਉਹ-ਉਹ ਪਾ ਕੇ, ਉਹਨੂੰ ਮਿਕਸ ਕਰ ਹਾਂਜੀ-ਹਾਂਜੀ। ਉਹਦੇ 'ਚ ਫਿਰ ਮੈਂ ਚਓਮੀਨ ਪਾ ਕੇ ਔਰ ਚਓਮੀਨ ਹੋ ਗੀ ਰੈਡੀ।
ਅੱਛਾ। ਠੀਕ-ਠੀਕ, ਚਲੋ ਹਮ।
ਦਾਣੇ ਨਹੀ ਹੁੰਦੇ, ਉਹ
ਹਾਂ। ਮੱਕੀ ਦੇ ਦਾਣੇ ਹੁੰਦੇ ਕੋਰਨ, ਜਿਹੜੇ ਮਿਲਦੇ ਨੇ ਬਜ਼ਾਰੋਂ ਮਿਲ ਜਾਂਦੇ ਨੇ। ਉਹ ਪੈ ਜਾਂਦੇ ਨੇ। ਹੂੰ। ਹੋਰ ਤੁਸੀਂ ਕਿੱਥੇ-ਕਿੱਥੇ ਗਏ ਸੀ ਘੁੰਮਣ-ਫਿਰਨ ਐਤਕੀ?
ਹਾਲੇ ਤੱਕ ਤਾਂ ਕਿਤੇ ਨਈ ਗਏ, ਪਹਿਲੇ ਗਏ ਸੀਗੇ।
ਦੰਮਾ ਸਾਹਿਬ ਗੁਰਦੁਆਰੇ ਗਏ ਸੀਗੇ।
ਅੱਛਾ, ਉੱਥੇ ਤੁਹਾਨੂੰ ਕੀ-ਕੀ ਅੱਛਾ ਲੱਗਾ? ਹਾਂ, ਤੁਹਾਨੂੰ ਉੱਥੇ ਕੀ ਅੱਛਾ ਲੱਗਾ ਸੀ?
ਉੱਥੇ ਗੁਰਦੁਆਰਾ ਏ, ਤਾਂ ਸਕੂਨ ਈ ਮਿਲਣਾ ਉੱਥੇ ਜਾ ਕੇ। ਤੇ ਜ਼ਿਆਦਾਤਰ ਅਸੀਂ ਘੁੰਮੇ ਨਈ, ਬਸ ਗੁਰਦੁਆਰੇ ਮੱਥਾ ਈ ਟੇਕਿਆ ਅਸੀਂ।
ਸ਼ਾਮੀ ਵਾਪਸੀ ਆ ਗਏ ਸੀ ਜਾਂ ਰਹੇ ਸੀ ਤੁਸੀਂ ਉਥੇ?
ਨਈ-ਨਈ। ਅਸੀਂ ਪਹਿਲੇ ਗਏ ਜਵਾਨ ਦੀ ਜਗ੍ਹਾਦਰੀ, ਮੇਰੀ ਮਾਸੀ ਰਹਿੰਦੀ ਏ। ਮਤਲਬ ਮੇਰਾ ਨਾਨਕਾ ਰਹਿੰਦਾ ਉੱਥੇ। ਹਾਂਜੀ ਤਾਂ ਉੱਥੇ ਗਏ ਫੇਰ ਮਾਸੀ ਹਾਂਜੀ, ਫਿਰ ਉਹਨਾਂ ਦੇ ਨਾਲ ਗਏ।
ਹੂੰ।
ਚਾਰ, ਛੇ-ਸੱਤ ਘੰਟਿਆਂ ਦਾ ਰਸਤਾ ਸੀ।
ਅੱਛਾ। ਜੇਗਾਦਰੀ ਤੋਂ ਛੇ-ਸਤ ਘੰਟੇ ਤੇ ਲੱਗਦੇ ਜਗਾਦਰੀ ਤੋਂ ਲੱਗਦੇ ਨੇ ਹਾਂ, ਜਗਾਧਰੀ ਤੋਂ ਲੱਗ
ਹਾਂਜੀ ਫਿਰ, ਹਾਂਜੀ ਹਾਂਜੀ।
ਅਸੀਂ ਵੀ ਜਾਣਾ ਹੈ। ਅਸੀਂ ਵੀ ਪ੍ਰੋਗਰਾਮ ਬਣਾ ਰੇ ਆਂ ਦਮਦਮਾ ਸੈਬ ਦਾ, ਮਗਰ ਦਰਸਲ ਹਲੇ ਜਦੋਂ ਟਿਕਟਾਂ ਵਗੈਰਾ ਹੋਣਗੀਆਂ ਤਾਂ ਫੇਰ ਈ ਜਾਣ ਹੋਣੈ। ਕਿਉਂਕਿ ਟਿਕਟਾਂ ਵਗੈਰਾ ਨਹੀਂ ਹੋ ਰੀਆਂ ਬਿਲਕੁਲ ਵੀ, ਤੇ ਉਸ ਚੱਕਰ ਏ ਜਾ ਨੀ ਪਾ ਰੇ ਅਸੀਂ। ਬਿਲਕੁਲ ਵੀ।
ਜੀ।
ਕਿਉਂਕਿ ਇਸ ਟੈਮ ਟੂਰਿਸਟ ਵਗੈਰਾ ਬੌਤ ਚੱਲਦੇ ਨੇ ਤੇ ਟਰੇੇਨਾਂ 'ਚ ਰਸ਼ ਵੀ ਬੌਤ ਜੈਦਾ ਚੱਲ ਰਿਹੈ। ਤੇ ਇਸ ਕਰਕੇ ਟਿਕਟਾਂ ਨੀ ਮਿਲ ਪਾ ਰੀਆਂ ਬਿਲਕੁਲ ਵੀ। ਤੇ ਫੇਰ ਟ੍ਰੇਨ ਚ ਰਸ਼ ਬੜਾ ਹੁੰਦੈ ਉਸ ਚੱਕਰ ਚ ਅਸੀਂ ਜ ਵਗੈਰਾ ਚ
ਫੀ ਅਲੀ ਕਰ ਰਿਜਰ-ਰਿਜ਼ਰਵੇਸ਼ਨ ਕਰਵਾਓਗੇ ਤਾਂ ਓਹਦੇ 'ਚ ਮੈਨੂੰ ਲੱਗਦੈ ਨਹੀਂ ਹੋਏਗੀ।
ਹਾਂ ਨਹੀਂ, ਓਹ ਵੇਟਿੰਗ ਬਤਾ ਰਿਐ ਨਾ, ਵੇਟਿੰਗ ਦੇ ਵਿੱ ਚ ਕਟਾਂ ਕਨਫਰਮ ਨੀ ਹੁੰਦੀ, ਅਗਰ ਅਸੀਂ ਕਰ ਤੇ ਲਵਾਂਗੇ ਮਗਰ ਓਹ ਕਨਫਰਮ ਨਹੀਂ ਹੋਏ ਗੀ ਹਨਾ ਤੇ ਜਦੋਂ ਸਕੂਲ, ਕੌਲੇਜ ਵਗੈਰਾ ਖੁੱਲ ਜਾਏੰਗੇ ਸਾਰਾ ਓਪਨ ਹੋ ਜਾਏਗਾ ਓਹਦੇ ਬਾਦ ਕਰਾਂਗੇ ਅਸ ਦੇਈਂ, ਜ ਹੁਣ ਸੇ
ਇੱਕ ਦੋ ਮਈਨੇ ਪੈਲਾਂ ਈ ਕਰਵਾਣੀ ਪਏਗੀ ਤੁਆਨੂੰ।
ਥ, ਹੋਰ ਰਾਤੀ ਕੀ ਬਣਾਣਾ ਹੁਣ ਤੁਸੀਂ?
ਰਾਤੀ ਤਾਂ ਪਤਾ ਨੀ ਬਾਕੀ ਤਾਂ ਸਬਜ਼ੀ ਪਈ ਦੀ ਸੀ ਆਲੂ ਬੈਂਗਣ ਦੀ। ਓਹੀ ਚੱਲੇਗੀ ਮੈਨੂੰ ਲੱਗਦੈ।
ਹਾਂ, ਓਹੀਓ ਚੱਲੇਗੀ। ਹਾਂ ਏ ਇੱਕ ਟੈਮ ਤੋ ਦੂਸਰੇ ਟੈਮ ਇਨਸਾਨ ਖਾ ਸਕਦਾ ਐ, ਤੋ ਜਬ ਚੀਜ਼ ਪਈ ਦੀ ਹੋਏ ਤੇ ਯੂ ਉਵੀ ਹੋ ਜਾਂਦੀ ਏ ਪੂਰੀ। ਓਈਓ ਹੋਰ ਸੁਣਾਓ, ਤੁਸੀ ਕੋਈ ਨਵੀਂ ਗੱਲ?
ਹੋਰ ਬਸ ਵਧੀਆ।
ਫੜਾਈ ਅ
ਹੋਣੇ ਕਿੱਥੇ ਨੀ ਗਏ ਸੀ ਤੁਸੀਂ?
ਮੈਂ ਗਏ ਸੀ ਅਸੀਂ ਗਏ ਸੀ ਹੁਣ ਲੱਦਾਖ। ਗਏ ਦੇ ਸੀ ਨਾ ਪੱਥਰ ਸੈਬ ਗੁਰਦੁਆਰਾ, ਸ਼੍ਰੀਨਗਰ ਵੀ ਗਏ ਦੇ ਸੀ। ਛ ਟੀ ਪਾਤਸ਼ਾਹੀ ਪੈਲਗਮ ਗੁਰਦੁਆਰਾ ਵੀ ਗਏ ਦੇ ਸੀ। ਫੇਰ ਲੇਅਰ ਵੇਚ ਗਏ ਸੀ ਅਸੀਂ ਦਾਤਨ ਸਾਬ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ ਓਹ ਦੇਖ ਕੇ ਆਏ ਸੀ ਅਸੀਂ। ਕਾਫ਼ੀ ਅੱਛੀ ਜਗ੍ਹਾ ਹੈਗੀ ਏ ਦੇਖਣ ਵਾਲੀ ਜਗ੍ਹੈ ਓਹ ਵੀ। ਬੌਤ ਅੱਛਾ ਗੁਰਦੁਆਰਾ ਏ, ਤੇ ਅੱਸੀਂ ਤੇ ਅਈਓ ਕਵਾਂਗੇ ਤੁਸੀਂ ਵੀ ਚੱਕਰ ਲਗਾਓ ਓਥੇ ਗੁਰਦੁਆਰੇ ਜਾਓ, ਘੁੰਮ ਕੇ ਆਓ।
ਹਾਂਜੀ, ਜ਼ਰੂਰ।
ਬੌਤ ਅੱਛੇ ਗੁਰਦੁਆਰੈ ਦੇਖ ਲਾ ਗੁਰਦੁਅ--ਹਾਂਜੀ ਹਾਂਜੀ, ਠੀਕ ਐ ਜੀ ਠੀਕ ਠੀਕ ਐ ਜੀ, ਸਤ ਸ੍ਰੀ ਕਾਲ ਜੀ‌। ਸਤਸੀ ਕਾ